ਹੈਲੋ
ਹਾਂਜੀ ਸਤਿ ਸ਼੍ਰੀ ਅਕਾਲ ਜੀ
ਹੈਲੋ
ਹੈਲੋ ਸਤਿ ਸ਼੍ਰੀ ਅਕਾਲ
ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ
ਬਸ ਵਧੀਆ ਵਧੀਆ ਤੁਸੀਂ ਸੁਣਾਓ ਕੀ ਕਰ
ਆਵਾਜ਼ ਬਹੁਤ ਘੱਟ ਆ ਰਹੀ ਹੈ ਤੁਹਾਡੀ ਹੈਲੋ
ਦੇ ਵ
ਹੈਲੋ ਹਾਂਜੀ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
ਹੋਰ ਕੀ ਹਾਲ ਹੈ ਸਭ ਵਧੀਆ
ਵਧੀਆ ਤੁਸੀਂ ਦੱਸੋ ਕਿਵੇਂ ਹੋ
ਬਸ ਵਧੀਆ ਵਧੀਆ ਹੋਰ ਕੀ ਕਰਦੇ
ਬਸ ਕੁਛ ਨੀ ਬੈਠੇ ਸੀ ਵਿਹਲੇ
ਬੈਠੀ ਸੀ ਅਤੇ ਅੱਜ ਨਾ ਉਹ ਲੈ ਕੇ ਆਏ ਸੀ ਘਰ ਕੂਲਰ ਲੈ ਕੇ ਆਏ ਸੀ ਅਸੀਂ
ਅਸੀਂ ਵੀ ਲੈ ਕੇ ਆਏ ਸੀ ਲਾਸਟ ਮੰਥ ਲੈ ਕੇ ਆਏ ਸੀ ਅਸੀਂ
ਅੱਛਾ ਅੱਛਾ ਅਸੀਂ ਹੁਣ ਲੈ ਕੇ ਆਏ ਹਾਂ ਮੈਂ ਕਿਹਾ ਚਲੋ ਨਾਲੇ ਗਰਮੀ ਵੀ ਤੁਹਾਨੂੰ ਪਤਾ ਕਿੰਨੀ ਹੋਈ ਦੀ ਪਈ ਏ ਪਹਿਲਾ ਅਸੀਂ ਸੋਚ ਏ ਸੀ ਦਾ ਫਿਰ ਮੈਂ ਕਿਹਾ ਏ ਸੀ ਏ ਸੀ ਦਾਂ ਰਹਿਣ ਦਿੰਦੇ ਹਾਂ ਅਸੀਂ ਕੂਲਰ ਲੈਦੇ ਹਾਂ ਅੱਜ ਕੱਲ ਤਾਂ ਕੂਲ ਵੀ ਤਾਂ ਇੰਨੇ ਅੱਛੇ ਅੱਛੇ ਆਏ ਹੋਏ ਨੇ ਏਸੀਆਂ ਦੇ ਰਿਕਾਰਡ ਤੋੜ ਦਿੰਦੇ ਨੇ ਕੂਲਰ ਵੀ
ਸਹੀ ਗੱਲ ਹੈ ਤਾਂ ਹੈ ਪਤਾ ਫੇਿਰ ਏਸੀ ਨਾਲ ਫਿਰ ਬਿੱਲ ਵੀ ਬਹੁਤ ਜ਼ਿਆਦਾ ਹੁੰਦਾ ਨਾ
ਬਿਲਕੁਲ ਬਿਲਕੁਲ ਬਿੱਲ ਵੀ ਇੰਨਾ ਜ਼ਿਆਦਾ ਆਉਂਦਾ ਆ ਫਿਰ ਹਾਂ ਇਹ ਹੁੰਦਾ ਹੈ ਕਿ ਏਸੀ ਹੋ ਏਸੀ ਦਾ ਫਾਇਦਾ ਇਹ ਕਿ ਤੁਸੀਂ ਲਗਾਇਆ ਦਸ ਪੰਦਰਾਂ ਮਿੰਟ ਥੋੜਾ ਰੂਮ ਉਹਨੇ ਠੰਡਾ ਕਰ ਦੇਣਾ ਠੀਕ ਹੈ ਕੂਲਰ ਦਾ ਉਹ ਸਿਸਟਮ ਨਹੀਂ ਹੁੰਦਾ ਕੂਲਰ ਦਾ ਥੋੜਾ ਹੈ ਹੁੰ ਹੈ ਹਾਂ ਜਿਹੜੀ ਗਰਮੀ ਵਗੈਰਾ ਹੋਏਗੀ ਜਦੋਂ ਥੋੜੀ ਬਹੁਤ ਕੱਢ ਦੇਗਾ ਤੇ ਠੰਡੀ ਠੰਡੀ ਹਵਾ ਦੇਗਾ ਉਹਦਾ ਇਹ ਥੋੜ੍ਹਾ ਜਿਹਾ ਸਿਸਟਮ ਰਹਿੰਦਾ ਆ ਮਤਲਬ ਦੇਖੌ ਆਪਣੇ ਬਜਟ 'ਤੇ ਵੀ ਸਾਰਾ ਡਿਪੈਂਡ ਕਰਦਾ ਪਤਾ ਨਾ ਕਿ ਸਾਡਾ ਜਿੰਨਾ ਬਜਟ ਹੋਏਗਾ ਅਸੀਂ ਉਹੀ ਚੀਜ਼ ਲਵਾਂਗੇ ਹੁਣ ਸਾਡੇ ਕੋਲ ਸਾਡੇ ਕੋਲ ਹੈ ਹੀ ਉਹ ਨਹੀਂ ਗੁੰਜਾਇਸ਼ਾਂ ਜਿੰਨੀ ਅਸੀਂ ਕਰ ਸਕਦੇ ਹਾਂ ਤੇ ਅਸੀਂ ਥੋੜ੍ਹੀ ਕੁਛ ਕਹਿ ਸਕਦੇ ਹ ਹੁਣ ਤੁਹਾਡੇ ਕੋਲ ਹੋਏਗੀ ਸਿਰਫ ਕੂਲਰ ਲਾਉਣ ਤੱਕ ਦੀ ਗੁੰਜਾਇਸ਼ ਤੁਸੀ ਕੂਲਰ ਹੀ ਲਵਾਂਗੇ ਨਾ ਇਸ
ਸਹੀ ਗੱਲ ਹੈ ਨਹੀਂ ਹੁਣ ਤਾਂ ਨਾ ਮਤਲਬ ਅਸੀਂ ਤਾਂ ਏ ਸੀ ਵੀ ਹੈਗਾ ਸਾਡੇ ਘਰ ਬਟ ਚਲੋ ਐਏਂ ਵੀ ਰਾਤ ਵਧੀਆ ਨਿਕਲ ਜਾਂਦੀ ਹੈ ਏ ਸੀ ਨਾਲ਼ ਹਨਾ ਵੀ ਬਹੁਤ ਜ਼ਿਆਦਾ ਵੀ ਗਰਮੀ ਹੋ ਜਾਂਦੀ ਹੈ ਫੇਿਰ ਉਹ ਚ ਵੀ ਦਿੱਕਤ ਹੋ ਜਾਂਦੀ ਵੀ ਚਲੋ ਰਾਤ ਵਧੀਆ ਨਿਕਲਦੀ ਦਿਨ ਵਿੱਚ ਵੀ ਅਸੀਂ ਘੰਟਾ ਡੇਢ ਘੰਟਾ ਲਗਾਉਂਦੇ ਹਾਂ ਰਾਤ ਨੂੰ ਐਂ ਵੀ ਤੀ ਚਾਰ ਪੰਜ ਘੰਟੇ ਰਾਤ ਨੂੰ ਚੱਲ ਜਾਂਦਾ ਬਸ ਜ਼ਿਆਦਾ ਨੀ ਚਲਾਦੇ ਅਸੀਂ ਵੀ ਸੱਤ ਅੱਠ ਘੰਟੇ ਤੋਂ ਵੱਧ ਨੀ ਚਲਾਦੇ ਦਿਨ ਰਾਤ ਹੂੰ,
ਨਾਲੇ ਦੇਖੋ ਨਾ ਇਸ ਚੀਜ਼ ਦੇ ਵਿੱਚ, ਕਿ ਦੇਖੋ ਏਸੀ ਦੇ ਵਿੱਚ ਕੀ ਰਹਿੰਦਾ ਆ ਕਿ ਮੰਨ ਲਓ ਤੁਸੀਂ ਏਸੀ ਚ ਕਾਫ਼ੀ ਦੇਰ ਅੰਦਰ ਬੈਠੇ ਹੋ ਹੈ ਨਾ ਤੁਸੀਂ ਹੁਣ ਅੰਦਰ ਬੈਠੇ ਹੋ ਤੁਹਾਨੂੰ ਬਾਹਰ ਜਾਣਾ ਪਏਗਾ ਮੰਨ ਲਓ ਤੁਸੀਂ ਕਿਤੇ ਫੰਕਸ਼ਨ ਤੇ ਜਾ ਰਹੇ ਹੋ ਦੇਖੋ, ਹੁਣ ਤਾਂ ਤੁਸੀਂ ਰੂਮ ਚ ਤਾਂ ਅੰਦਰ ਤਿਆਰ ਹੋ ਕੇ ਨਿਕਲੋ ਗਏ ਏਸੀ ਦੇ ਵਿੱਚ ਬਟ ਹੁਣ ਤੁਹਾਨੂੰ ਬਾਰ ਜਾਣਾ ਤੁ ਤੂੰ, ਪੈਣੀ ਹੈ। ਹੈ ਨਾ ਸਰਦ ਗਰਮ ਹੋ ਜਾ ਨਾਲ ਤੁਸੀਂ ਬਿਮਾਰ ਹੋ ਜਾਓਗੇ, ਤੁਸੀਂ ਬਿਮਾਰ ਹੋ ਜਾਓਗੇ, ਅਤੇ ਜਿਵੇਂ ਤੁਸੀਂ ਇਹਨੂੰ ਉਹ ਲੈ ਲਓ ਕਿ ਕਹਿੰਦੇ ਨੇ ਜਿਵੇਂ ਸਰਦੀਆਂ ਦੇ ਵਿੱਚ ਜਿਹੜਾ ਉਹ ਹੁੰਦਾ ਹੀਟਰ ਹੁੰਦੇ ਨੇ ਹਨਾ, ਹੀਟਰਾਂ ਅੱਗੇ ਪਹਿਲੇ ਹੱਥ ਹੂਥ ਸੇਕ ਲਿਏ ਕਰਨੇ, ਫੇਰ ਅਸੀਂ ਬਾਹਰ ਨਿਕਲਣਾ ਠੰਢ ਲੱਗਣੀ ਉਹਦੇ ਨਾਲ ਵੀ ਅਸੀਂ ਬਿਮਾਰ ਹੋ ਜਾਣਾ ਏਸੀ ਦਾ ਵੀ ਉਹ ਪ੍ਰੋਸੈਸਿੰਗ ਨਾ ਕਿਉਂਕਿ ਕਈ ਲੋਕ ਮੈਂ ਦੇਖੇ ਨੇ ਕਈਆਂ ਨੂੰ ਸੂਟ ਨੀ ਕਰਦਾ ਮੇਰੀ ਖੁਦ ਮੰਮਾ ਆਏ ਮੇਰੀ ਮੰਮਾ ਨੂੰ ਨਾ ਏਸੀ ਸੂਟ ਨੀ ਕੀਤਾ,
ਨਹੀਂ ਬਜ਼ੁਰਗਾਂ ਨੂੰ ਤਾਂ ਵੈਸੇ ਨੀ ਕਰਦਾ ਸਰੀਰ ਕਮਜ਼ੋਰ ਹੋ ਜਾਂਦਾ।
ਹਾਂਜੀ-ਹਾਂਜੀ ਕਮਜ਼ੋਰ ਹੋ ਜਾਂਦੀਆਂ ਨੇ ਉਹ ਮੀਨਸ ਬਲੈਂਕਟ ਵੀ ਲੈ ਲੈਂਦੇ ਨੇ ਬਟ ਟੋ ਫੇਰ ਰਾਤੀ ਜੋੜਾਂ ਚ ਦਰਦ ਹੁੰਦੀ ਹੈ ਤੇ ਇਸ ਕਰਕੇ ਫਿਰ ਅਸੀਂ ਘੱਟ ਥੋੜ੍ਹਾ ਬੋਇਡ ਕਰਦੇ ਹਾਂਨੂੰ ਤਾਂ ਫਿਰ ਅਸੀਂ'- ਤਾਂ ਹੀ ਕੂਲਰ ਲੈ ਕੇ ਆਏ ਸੀ ਅੱਜ ਮੈਂ ਕਿਹਾ ਹੁਣ ਤੁਸੀਂ ਕੂਲਰ ਦੀ ਲਿਆ। ਪਰੋ ਕੂਲਰ ਵਧੀਆ ਰਹਿੰਦਾ ਆ।
ਹਾਂਜੀ ਇਹ ਤਾਂ ਹੈ।
ਹਾਂਜੀ-ਹਾਂਜੀ ਹਵਾ ਵੀ ਉਹਨਾਂ ਦੀ ਸਹੀ ਹੁੰਦੀ ਹੈ, ਕੂਲਰਾਂ ਦੀ ਐਸੀ ਗੱਲ ਨਹੀਂ ਹੈਗੀ। ਦੇਖੋ, ਪਹਿਲਾਂ ਤਾਂ ਕੂਲਰ ਹੀ ਹੁੰਦੇ ਸੀ। ਇਹ ਹੁਣ ਏ ਆਏ ਨੇ ਮੋਡਰਨ ਜ਼ਮਾਨਾ ਹੋਇਆ ਹਨਾ, ਚੀਜ਼ਾਂ ਬਦਲੀਆਂ ਨੇ ਇਹ ਚੀਜ਼
ਰਿਹਾ ਵੀ ਨਹੀਂ ਜਾਂਦਾ ਹੁਣ ਇਨਸਾਨ ਦਾ ਸਰੀਰ ਹੀ ਉਵੇਂ ਹੋ ਜਾਂਦਾ ਨਾ, ਮੇਰਾ ਮਤਲਬ ਭਤੀਜਾ ਉਹ ਏਸੀ ਚ ਰੱਬੇ ਨਾ ਰਹਿ ਨੀ ਸਕਦਾ, ਹੁਣ ਉਹ ਪਤਾ ਕੀ ਉਹਦਾ-ਉਹਨਾਂ ਨੇ ਕੀ ਰੋਟੀਨ ਆ ਉਹਨਾਂ ਦੀ ਦੇਖੋ। ਵਿੱਚ ਏ ਸੀ ਚੱਲ ਰਿਹਾ ਦਿਨ ਰਾਤ ਅਸੀਂ ਨੀ ਐਵੇਂ ਚਲਾਦੇ ਸੱਤ ਅੱਠ ਘੰਟੇ ਪੂਰੇ ਦਿਨ ਰਾਤ ਚ, ਮਤਲਬ ਐਵੇਂ ਨੀ ਚਲਾਉਂਦੇ ਤੇ ਨਾ ਦੇਖੋ, ਘਰ ਵਿੱਚ ਏ ਸੀ ਚੱਲ ਰਹੇ ਆ ਫੇਰ ਅੱਗੇ ਬੱਚਾ ਜਾਂਦਾ ਹੈ ਸਕੂਲ ਵੈਨ ਵਿੱਚ ਏ ਸੀ ਹੈ। ਫਿਰ ਅੱਗੇ ਸਕੂਲ ਮਤਲਬ ਕਲਾਸਰੂਮ ਵਿੱਚ ਏ ਸੀ। ਯੇ ਹੈ ਮਤਲਬ ਗਰਾਊਂਡ ਵਿੱਚ ਕਿ ਜਾਂਦਾ ਹੀ ਕਹਿੰਦਾ ਨਹੀਂ ਵੀ। ਗਰਾਊਂਡ ਚ ਨਹੀਂ ਕਹਿੰਦਾ ਜਾਣਾ ਉੱਥੇ ਬਹੁਤ ਗਰਮੀ ਹੁੰਦੀ, ਬੱਚੇ ਦੀ ਮਤਲਬ ਦੇਖੋ ਜੀ ਇਮਿਊਨਿਟੀ ਕਦੋ ਬਣੂਗੀ ਬੱਚੇ।
ਬਿਲਕੁਲ-ਬਿਲਕੁਲ ਬਣੂਗਾ ਹੀ ਨੀ ਬਿਲਕੁਲ-ਬਿਲਕੁਲ ਏ ਸੀ ਏ ਸੀ ਸਾਰਾ ਸਿਸਟਮ ਹੋ ਗਿਆ। ਮਤਲਬ ਹੁਣ ਜਿਵੇਂ ਮੰਨ ਲਓ ਜਿਵੇਂ ਤੁਸੀਂ ਕਹ ਰਹੇ ਹੋ ਅਗਰ ਬਾਈ ਦੀ ਵੇ ਮੰਨ ਲਓ ਸ਼ਾਮ ਨੂੰ ਤੁਹਾਡਾ ਬੱਚਾ ਬਾਹਰ ਖੇਲਣ ਜਾ ਰਿਹਾ ਹੈ। ਕੁਛ ਕਰ ਰਿਹਾ ਹੋ, ਉਹ ਦੇਖਣਾ ਉਹਨਾਂ ਥੱਕ ਜਾਏਗਾ। ਨਾਲੇ ਨਾ ਉਹਨੂੰ ਉਹ ਚੀਜ਼ ਹੋਏਗਾ ਉਹ ਚੀਜ਼ ਸਟੈਮਿਨਾ ਨਹੀਂ ਹੋਏਗਾ।
ਨਹੀਂ ਹੁੰਦਾ ਨਹੀਂ ਹੁੰ ਏ ਸੀ ਤਾਂ ਵੈਸੇ ਸੁਸਤੀ ਪਾ ਦਿੰਦਾ ਨਾ ਵੈਸੇ ਹੀ ਸੁਸਤੀ ਪਾਉਂਦੇ ਏ ਸੀ ਤੇ ਸੁਸਤੀ ਪਾ ਦਿੰਦਾ ਹੋ ਐਕਟਿਵ ਥੋੜ੍ਹਾ ਹੀ ਰਹਿਣ ਦੂਗਾ ਚਲੋ ਆਏ ਹੈ ਕਿ ਜਿਹੜੇ ਬੇ ਬੱਚਿਆਂ ਨੇ ਜ਼ਿਆਦਾ ਪੜ੍ਹਨਾ ਹੁੰਦਾ ਕੋਈ ਹਾਰਡ ਸਟੱਡੀ ਹੁੰਦੀ ਹੈ ਚਲੋ ਥੋੜੇ ਟਾਈਮ ਲਈ ਬੱਚਾ ਲਗਾ ਲੈਂਦਾ ਥੋੜਾ ਰੂਮ ਨੋਰਮਲ ਜੇਹਾ ਹੋ ਗਿਆ ਹਨਾ ਫੇਰ ਚਲੋ ਉਹ ਕਰ ਲੋ ਮਤਲਬ ਜੇ ਆਪਾਂ ਮੈਨੇਜ ਕਰੀਏ ਦਿਨ ਦਿਨ ਰਾਤ ਆਪਾਂ ਕੂਲਰ ਚਲਾ ਕੇ ਰੱਖੀਏ ਏ ਸੀ ਨੂੰ ਮੈਂ ਦੇਖਿਆ ਵੀ ਸੱਤ ਅੱਠ ਘੰਟੇ ਚਲਾਈਏ ਤਾਂ ਮਤਲਬ ਇਕੁਅਲ ਹੀ ਹੁੰਦਾ ਬਿੱਲ ਜ਼ਿਆਦਾ ਫਰਕ ਨਹੀਂ ਪੈਂਦਾ ਹੈਗਾ ਹਨਾ। ਪਰ ਸਹੀ ਰਹਿੰਦਾ ਹੈ।
ਅੱਛਾ ਅੱਛਾ ਹਾਂ ਉਹ ਉਹ ਤਾਂ ਚੀਜ਼ ਤੇ ਹੀ ਹੈਗੀ। ਉਹੀ ਹੋ ਗਿਆ ਜਿਵੇੇ ਏ ਸੀ ਨਾਲ ਤੁਹਾਡਾ ਰੂਮ ਵੀ ਕਿੰਨੇ ਜ਼ਿਆਦਾ ਠੰਡਾ ਹੋ ਜਾਂਦਾ ਸਾਡੀ ਹਿਊਮਿਡਿਟੀ ਵੀ ਥੋੜ੍ਹੀ ਘੱਟ ਕਰਦਾ ਆ। ਬਟ ਕੂਲ ਕੂਲਰ ਦਾ ਵੀ ਤੇ ਵਧੀਆ ਹੁੰਦਾ ਹੈ। ਕੂਲਰ ਵੀ ਤਾਂ ਦੇਖੋ ਸਾਨੂੰ ਫਰੈਸ਼ ਹਵਾ ਦਿੰਦਾ ਆਂ। ਹੈ ਨਾ ਰੂਮ ਦੇ ਵਿੱਚ ਜਿੰਨੀ ਵੀ ਵੈਂਟੀਲੇਸ਼ਨ ਹੁੰਦੀ ਉਸ ਸਾਰੀ ਖ਼ਤਮ ਕਰ ਦਿੰਦਾ ਆ ਬਟ ਏ ਕਿ ਕੂਲਰ ਦਾ ਥੋੜ੍ਹਾ ਘੱਟ ਬੁੱਟ ਬਿੱਲ ਆਉਂਦਾ। ਤੇ ਏ ਸੀ ਦਾ ਥੋੜ੍ਹਾ ਜ਼ਿਆਦਾ ਆਉਂਦਾ।
ਅਸੀਂ ਨਾ ਬਸ ਸਿਰਫ਼ ਚਾਰ ਮਹੀਨੇ ਲਈ ਏ ਸੀ ਯੂਜ ਕਰਦੇ ਹੈ। ਜਿਵੇਂ ਚਾਰ ਮਹੀਨੇ ਤੋਂ ਜ਼ਿਆਦਾ ਗਰਮੀ ਹੋ ਗਈ ਕੂਲਰ ਯੂਜ ਕਰਦੇ ਆ ਮਈ ਜੂਨ ਜੁਲਾਈ ਅਗਸਤ। ਬੱਸ ਏ ਚਾਰ ਮਹੀਨੇ ਸਾਡੇ ਏ ਸੀ ਚਲਣਾ। ਸਤੰਬਰ ਦੇ ਵਿੱਚ ਹੋ ਗਿਆ ਵੀ ਅੱਧਾ ਕ ਮਹੀਨਾ ਚੱਲੂਗਾ। ਹੁ ਦਸ ਬਾਰਾਂ ਦਿਨ ਚ ਚੱਲੂਗਾ ਬਸ ਉਸ ਤੋਂ ਬਾਅਦ ਨੀ ਅਸੀਂ ਅੱਗੇ ਪਿੱਛੇ ਅਸੀਂ ਕੂਲਰ ਹੀ ਚਲਾਉਦੇ ਹਾਂ ਜ਼ਿਆਦਾ ਜਿਵੇਂ ਅਪ੍ਰੈਲ ਮੇਅ ਦੇ ਮਹੀਨੇ ਦੇ ਵਿੱਚ ਅਸੀਂ ਕੂਲਰ ਹੀ ਚਲਾਉਂਦੇ ਆ ਜ਼ਿਆਦਾ ਹਮ ਵੈਸੇ ਵੀ ਜੇ ਬਾਹਰ ਉਹ ਹੋ ਜੇ ਮਤਲਬ ਮੌਸਮ ਥੋੜ੍ਹਾ ਲੱਗੇ ਕਿ ਹਵਾ ਚੱਲ ਰਹੀ ਹੈ ਠੰਡਾ ਹੈ ਫੇਰ ਵੀ ਅਸੀਂ ਕੂਲਰ ਹੀ ਲਗਾ ਲੈਂਦੇ ਹਾਂ।
ਇਹ ਹੁਣ ਸਾਡੇ ਨਾ ਸਾਡੇ ਇੱਥੇ ਦੋ ਤਿੰਨ ਦਿਨ ਪਹਿਲਾਂ ਮੌਸਮ ਇੰਨਾ ਕੁ ਬਦਲ ਗਿਆ ਨਾ ਮੀਨਸ ਜਿਵੇਂ ਹੀ ਸਵੇਰ ਦੇ ਏਦਾਂ ਦੁਪਹਿਰ ਦੇ ਬਾਰਾਂ ਵੱਜਣੇ ਨਾ ਬਾਰਾਂ ਇੱਕ ਤੇ ਬੱਦਲ ਝਾੜ ਬਣ ਜਾਣਾ ਮੋਸ ਤੁ ਹਵਾ ਇੰਨੀ ਠੰਡੀ ਤੂਫਾਨ ਹੈ ਇੰਨੀ ਤੁਸੀਂ ਮਨੋ ਗੇ ਛੂਟ ਬਾਰਿਸ਼ ਪਈ ਤੇ ਇੰਨਾ ਠੰਡਾ ਹੋ ਗਿਆ ਫੈਨ ਸਾਡੇ ਫੁੱਲ ਤੇ ਚੱਲਣਤੇ ਦੋ ਤੇ ਚੱਲੇ ਫੈਨ
ਸਹੀ ਗੱਲ ਐ ਠੰਡ ਹੋ ਗਈ ਸੀ ਜਦ ਬਾਰਿਸ਼ ਜਿਹੀ ਹੋਈ ਸੀ ਦੋ ਤਿੰਨ ਦਿਨ ਬਾਅਦ ਬਹੁਤ ਵਧੀਆ ਮੌਸਮ ਰਿਹਾ।
ਦੋ ਤਿੰਨ ਦਿਨ ਤੇ ਇੰਨਾ ਫਿਰ ਮੌਸਮ ਰਿਹਾ। ਮੈਂ ਕਿਹਾ ਯਾਰ ਇਹ ਕੀ ਹੋ ਗਿਆ ਏਸੀ ਵੀ ਬੰਦ ਹੋ ਗਏ। ਸਕੂਲ ਵੀ ਬਦ ਹੋ ਗਿਆ।
ਕੂਲਰ ਵੀ ਬੰਦ ਹੋ ਗਏ ਸਹੀ ਗੱਲ ਆ ਚਲੋ ਵਧੀਆ ਮੌਸਮ ਸਹੀ ਸੀ ਹਨਾ ਬਾਹਰ ਆਉਣ ਜਾਣਾ। ਕੰਮ ਕਰਨ ਚ ਵੀ ਨੀ ਦਿੱਕਤ ਹੁੰਦੀ ਨਹੀਂ ਫੇਿਰ ਬਾਹਰ ਜਾਂਦੇ ਆ ਤਾਂਇਆ ਗਰਮੀ ਲੱਗਦੀ ਕੰਮ ਹੁੰਦਾ ਹੀ ਨੀ ਮਤਲਬ ਜਾਂ ਤਾਂ ਅਰਲੀ ਮੋਰਨਿੰਗ ਜਾਂਦੇ ਆ ਕੋਈ ਮਾਰਕੀਟ ਦਾ ਕੰਮ ਕਰਨਾ ਹੋਵੇ ਜਾਂ ਕੁਛ ਹੋਰ। ਜਾਂ ਫਿਰ ਸ਼ਾਮ ਨੂੰ ਜਾਈਦਾ ਹਨਾ
ਹਾਂਜੀ ਹਾਂਜੀ ਹਾਂਜੀ ਇਹ ਸਵੇਰ ਤਾਂ ਨਿਕਲਣ ਦੇ ਮਨ ਈ। ਨਹੀਂ ਕਰਦਾ ਤਾਂ ਸਹੀ। ਕਹਿ ਰਹੇ ਤੁਸੀਂ, ਉਹੀ ਹੁਣ ਵੀ ਅਸੀਂ ਅਹ ਲਗਿਆ। ਬੱਚੇ ਬੈਠੇ ਹੋਏ ਨੇ ਮੈਂ ਕਿਹਾ- ਚਲੋ ਤੁਹਾਡੇ ਨਾਲ ਗੱਲ ਕਰਾਂ। ਤੁਹਾਨੂੰ ਮੈਂ ਦੱਸਾਂ ਤੁਹਾਡੇ ਕੋਲੋਂ ਵੀ ਪੁੱਛਾਂ। ਵੇਸੇ ਮਤਲਬ ਤੁਸੀਂ ਸਹੀ ਕਰਦੇ। ਤੇ ਉਹ ਮਤਲਬ ਮੈਂ ਵੀ ਥੋੜ੍ਹਾ ਨਾ ਏਸੀ ਅਵਾਇਡ ਕਰਾਂਗੀ। ਹੁਣ ਕੂਲਰ ਜ਼ਿਆਦਾ ਯੂਜ਼ ਕਰਿਆ ਕਰਾਂਗੀ। ਮੈਂ ਜਿਵੇਂ ਸਵੇਰੇ ਮਤਲਬ ਲਗਾ ਲਿਆ। ਹੈਨਾ ਸ਼ਾਮੀ ਕਿਉਂਕਿ
ਇਹ ਤਾਂ, ਇਹ ਤਾਂ ਨਾ ਪਤਾ ਰਾ ਮੇਰੇ ਹਿਸਾਬ ਨਾਲ ਤਾਂ, ਅਸੀਂ ਤਾਂ ਇਹੀ ਮੰਨਦੇ ਹਾ। ਜਦੋਂ ਸਾਰੇ ਕਿ ਤਾਂ ਰਾਤ ਲਈ ਹੁੰਦਾ। ਚਲੋ, ਪਤਾ ਕੀ ਹੁੰਦਾ ਜਿਵੇਂ ਹੁਣ ਦਿਨ ਵਿੱਚ ਅਸੀਂ ਏਸੀ ਚ ਉੱਠ ਕੇ ਬਾਹਰ ਗਏ ਆ, ਕਿਚਨ ਚ ਚਲੇ ਗਏ। ਫਿਰ ਬੰਦਾ ਬਿਮਾਰ ਹੋ ਜਾਂਦਾ ਗਰਮ ਸਰਦ ਹੋ ਜਾਂਦਾ। ਹਨਾ, ਪਰ ਜੇ ਦੇਖੋ ਅਸੀਂ ਸਾਰੀ ਰਾਤ ਲਗਾਤਾਰ ਹੋ ਰਹੇ ਆ ਏ ਸੀ ਦੇ ਵਿੱਚ ਉਹ ਕੋਈ ਦਿੱਕਤ ਉਹ ਵੀ ਕਿਹੜਾ ਲਗਾਤਾਰ ਮਤਲਬ ਤਿੰਨ- ਚਾਰ ਘੰਟੇ ਚਲਾਉਂਦੇ ਆ ਰੂਮ ਬਹੁਤ ਜ਼ਿਆਦਾ ਠੰਡਾ ਹੋ ਜਾਂਦਾ। ਫਿਰ ਬੰਦ ਬੰਦ ਕਰ ਦਿੰਦੇ ਆ। ਏ ਸੀ ਬੰਦ ਕਰ ਦਿੰਦੇ ਆ, ਪਤਾ ਜੇ ਤੁਸੀਂ ਮਤਲਬ ਲਗਾਤਾਰ ਹੀ ਮਤਲਬ ਸੋਣਾ ਏ ਸੀ ਦੇ ਵਿੱਚ ਉਹ ਗੱਲ ਠੀਕ ਹੈ। ਜੇ ਤੁਸੀਂ ਇੱਕਦਮ ਬਾਹਰ ਗਰਮੀ ਵਿੱਚ ਵਿੱਚ ਜਾਣਾ ਜਾਂ ਫਿਰ ਬਾਹਰ ਕਿਸੇ ਕੰਮ ਜਾਣਾ ਉਹਦੇ ਲਈ ਗਲਤ ਹੈ। ਇਸ ਲਈ ਰਾਤ ਚਲੋ ਵਧੀਆ ਲੰਘ ਜਾਂਦੀ ਹੈ ਫਿਰ
ਹਾਂਜੀ -ਹਾਂਜੀ, ਹਾਂਜੀ -ਹਾਂਜੀ ਇਹ ਤਾਂ ਗੱਲ ਹੈਗੀ ਆ ਨਾਲੇ ਹੀ ਹੈ ਨਾ ਤੁਹਾਨੂੰ ਕੂਲਰ ਦੀ ਕੋਈ ਸਾਈਡ ਇਫੈਕਟ ਨਹੀਂ ਹੈਗੇ ਬੋਡੀ ਤੇ ਤੁਹਾਨੂੰ ਕੂਲਰ ਨਾਲ ਕੋਈ ਬਿਮਾਰੀ ਨਹੀਂ ਲੱਗਣੀ। ਤੁਹਾਨੂੰ ਏ ਸੀ ਨਾਲ ਬਿਮਾਰੀ ਲੱਗਣੀ ਹੈ। ਕਿਉਂਕਿ ਕਿਉਂਕਿ ਤੁਹਾਡੇ, ਐ ਇਹ ਕੀ ਕਹਿੰਦੇ ਨੇ ਜੋੜਾਂ ਚ ਹਵਾ ਜਾਣੀ ਹੈ। ਉਹਦੇ ਨਾਲ ਤੁਹਾਨੂੰ ਦਰਦ ਹੋਣੀ ਹੈ। ਤੁਸੀਂ ਅੰਦਰ ਹੋ ਬਾਹਰ ਹੋ ਅੰਦਰ ਸੌ ਵਾਰ ਅੰਦਰ ਜਾਣਾ ਸੋ ਵਾਰ ਬਾਹਰ ਜਿਵੇਂ ਕੋਈ ਗੈਸਟ ਆ ਜਾਂਦਾ। ਤੁਸੀਂ ਦੇਖਿਆ ਹੀ ਹੋਣਾ। ਏ ਸੀ ਲਾਤਾ। ਜਿਵੇਂ ਉਹਨਾਂ ਨੂੰ ਖਾਣਾ ਬਣਾਉਣਾ ਦੇਣਾ
ਸਰਵ ਕਰਨਾ ਬਾਰ -ਬਾਰ ਆਉਣਾ -ਜਾਣਾ ਬਾਹਰ। ਆਉਣਾ -ਜਾਣਾ ਬਹੁਤ ਕੰਮ ਹੁੰਦਾ। ਫੇਰ ਖਾਣਾ ਦੇਣਾ ਪਹਿਲਾਂ ਚਾਹ -ਪਾਣੀ ਦੇਣਾ। ਹਨਾ। ਬਹੁਤ -ਬਹੁਤ ਗੇੜੇ ਲੱਗ ਜਾਂਦੇ।
ਹਾਂਜੀ। ਹੁਣ ਤੁਸੀਂ ਦੇਖੋ ਨਾ ਕਿ ਕਿਚਨ ਦੇ ਵਿੱਚ ਅਸੀਂ ਖੜੇ ਹਾਂ, ਕਿਚਨ ਦੇ ਵਿੱਚ ਖੜੇ ਹੋ ਕੇ ਅਸੀਂ ਉਹ ਕਰ ਰਹੇ ਹਾਂ। ਅ ਫਰੋਟੀ ਬਣਾਈ। ਸਭ ਕੁਛ ਬਣਾਇਆ ਹੁਣ ਜਾ ਕੇ ਕਿ ਜਦ ਮੈਂ ਉਹਨਾਂ ਕੋਲ ਬਹਿਣਾ ਸਾਨੂੰ ਤਾਂ ਪਸੀਨਾ ਪੂਰਾ ਆਇਆ ਹੋਇਆ। ਜਦੋਂ ਅਸੀਂ ਬੈਠਾਂਗੇ ਕਿ ਸਾਡੀ ਬੋਡੀ ਤੇ ਜਾਣਾ। ਸਾਨੂੰ ਹੁੰਦਾ ਨਾ ਕਿਵੇਂ ਠੰਡ ਜੀ ਲੱਗਦੀ ਹੈ‌। ਉਹ ਫਿਰ ਅਸੀਂ। ਉੱਠ ਕੇ ਬਾਹਰ ਚਲੇ ਜਾਣਾ ਤੇ ਫਿਰ ਉਸ ਟਾਈਮ ਤੇ ਤੁਹਾਨੂੰ ਕੁੱਛ ਨੀ ਹੋਣਾ ਪਤਾ ਲੱਗਦਾ। ਰਾਤੀ ਤੁੰਰਤ। ਸੋਹਣਾ ਹੁੰਦਾ ਹੈ ਫੇਰ ਜਦੋਂ ਦਰਦਾਂ ਨਿਕਲਦੀਆਂ ਨਾ। ਕਿੱਥੋਂ ਕਿੱਥੋਂ ਦਰਦ ਨਿਕਲਦੀ ਹੈ ਐ ਦੇਖ। ਦਿੱਕਤ ਆ ਜਾਂਦੀ ਇਹਨਾਂ ਦੀ ਤਾਂ ਹੀ ਇਹ ਬਸ ਉਹਨਾਂ ਲਈ ਸਹੀ ਆ ਜਿਹਨ੍ਹਾਂ ਨੇ ਚੌਵੀ ਘੰਟੇ ਨਾ ਦੇਖੋ ਚੌਵੀ ਘੰਟੇ ਵੀ ਜਿਹੜੇ ਏ ਸੀ 'ਚ ਵੀ ਰਹਿੰਦੇ ਨਾ ਉਹ ਵੀ ਸਹੀ ਨਹੀਂ ਰਹਿੰਦੇ
ਹਮ
ਉਹਨਾਂ ਲਈ ਵੀ ਸਹੀ ਨਹੀਂ ਹੁੰਦਾ ਹੁੰਦਾ ਸਵੇਰੇ ਉੱਠੇ ਏਸੀ ਚੋਂ ਉੱਠੇ ਗੱਡੀ ਚ ਗਏ ਗੱਡੀ ਚੋਂ ਆਫਿਸ ਆਫਿਸ ਤੋਂ ਫਿਰ ਗੱਡੀ ਗੱਡੀ ਤੋਂ ਫਿਰ ਘਰ ਸਾਰਾ ਟਾਈਮ ਉਹਨਾਂ ਦਾ ਵਿੱਚ ਹੀ ਨਿਕਲ ਗਿਆ ਉਹਨਾਂ ਨੂੰ ਤਾਂ ਫਰੈਸ਼ ਹਵਾ ਉਹ ਲੈਂਦੇ ਹੀ ਨੀ ਹੈਗੇ
ਹਮ ਸਹੀ ਕਿਹਾ ਤੁਸੀ
ਹਮ
ਸਾਡੇ ਤਾਂ ਹਮ ਹਮ ਨਹੀਂ ਨਹੀਂ ਅਸੀਂ ਤਾਂ ਅਵੋਇਡ ਹੀ ਕਰਦੇ ਹ ਬੱਚਿਆਂ ਨੂੰ ਵੀ ਸਮਝਾਉਂਦੇ ਆ ਬੇਟਾ ਗਰਾਉਂਡ ਵਗੈਰਾ ਵੀ ਜਾਂਦਾ ਉਹ ਵੀ ਜਿਆਦਾ ਪਸੰਦ ਨੀ ਕਰਦਾ ਕਹਿੰਦਾ ਮੰਮਾ ਫੇਰ ਉੱਥੇ ਜਾ ਕੇ ਬਹੁਤ ਗਰਮੀ ਲੱਗਦੀ ਹੈ
ਹਮ ਆ ਤਾਂ ਗੱਲ ਹੈਗੀ ਆ ਏਸੀ ਚ ਰਹਿਣ ਵਾਲਿਆਂ ਨੂੰ ਗਰਮੀ ਬਹੁਤ ਲੱਗਦੀ ਮਤਲਬ ਮਹਿਸੂਸ ਬੜੀ ਕਰ ੱਧ ਹ ਫੇਿਰ ਅਸੀਂ ਗਰਮੀ
ਸਹੀ ਗੱਲ ਆ ਉਹ ਸ਼ਾਮ ਨੂੰ ਆਉਂਦਾ ਨਾ ਗਰਾਂਉਂਦਤੋਂ ਬੇਟਾ ਫਿਰ ਪਹਿਲਾਂ ਪੜ੍ਹਦਾ ਸ਼ਾਮ ਨੂੰ ਫਿਰ ਗਰਾਊਂਡ ਤੋਂ ਆਉਂਦਾ ਮਤਲਬ ਸਾਢੇ ਸੱਤ ਹੋ ਸਾਢੇ ਸੱਤ ਵਜੇ ਹੁਣ ਕਿਹੜਾ ਹਨੇਰਾ ਹੁੰਦਾ ਚਾਨਣਾ ਹੀ ਹੁੰਦਾ ਹਨਾ ਗਰਮੀਆਂ ਦੇ ਵਿੱਚ ਤਾਂ ਉਹ ਸਾਢੇ ਸੱਤ ਤੱਕ ਵਾਪਿਸ ਆ ਜਾਂਦਾ ਜਾਂਦਾ ਗਰਾਉਂਡ ਮਤਲਬ ਜਾਂਦਾ ਉਹ ਛੇ ਕੁ ਵਜੇ ਜਾਂਦਾ ਸਾਢੇ ਸੱਤ ਡੇਢ ਘੰਟਾ ਖੇਲ ਕੇ ਆ ਜਾਂਦਾ ਸਾਢੇ ਸੱਤ ਘਰ ਆ ਜਾਂਦਾ ਫੇਿਰ ਮਤਲਬ ਉਹਨੂੰ ਮੈਂ ਉਹ ਕਹੂਗਾ ਮੰਮਾ ਏਸੀ ਮੈਂ ਕਿਹਾ ਨਹੀਂ ਹੁਣ ਹੀ ਨੀ ਏਸੀ ਲਗਾਉਣਾ ਨੌ ਵਜੇ ਏਸੀ ਲਗਾਵਾਂਗੇ ਨੌ ਤੋਂ ਇੱਕ ਡੇਢ ਵਜੇ ਤੱਕ ਚਲੋ ਰਾਤ ਨੂੰ ਚੱਲ ਜਾਂਦਾ ਵੀ ਹੁਣ ਨ ਲਗਾਣਾ ਸੀ ਫਿਰ ਮੈਂ ਉਹਨੂੰ ਕਹਿੰਦੀ ਸੀ ਮੈਂ ਕਿਹਾ ਥੋੜੀ ਦੇਰ ਰੈਸਟ ਕਰ ਹਵਾ ਲੈ ਫਿਰ ਆਪਣਾ ਜਾ ਕੇ ਨਹਾ ਫਰੈਸ਼ ਹੋ ਜਾ ਫੇਰ ਉਹ ਨ ਧੋ ਲੈਂਦਾ ਚਲੋ ਫੇਰ ਬੱਚੇ ਦਾ ਘੰਟਾ ਡੇਢ ਘੰਟਾ ਨਿਕਲ ਜਾਂਦਾ ਨਾਨ ਧੋਣ ਤੋਂ ਬਾਅਦ ਫਿਰ ਲੋੜ ਨੀ ਪੈਂਦੀ ਏ ਸੀ ਦੀ ਫਰੈਸ਼ ਹੋ ਜਾਂਦਾ ਹਮ ਉਹੀ ਹੈ ਨਾ ਵੀ ਅਸੀਂ ਤਾਂ ਅਵੋਇਡ ਕਰਦੇ ਜਿੰਨਾ ਹੋਰ ਚਲੋ ਤੁਸੀਂ ਵੀ ਵਧੀਆ ਤੁਸੀਂ ਵਧੀਆ ਸਲਾਹ ਦਿੱਤੀ ਹੈ ਵੀ ਅਸੀਂ ਵੀ ਜ਼ਿਆਦਾ ਕੂਲਰ ਹੀ ਯੂਜ ਕਰਿਆ ਕਰਾਂਗੇ ਵੈਸੇ ਅਸੀਂ ਕਰ ਦੇ ਜਿਆਦਾ ਕੂਲਰ ਜ਼ਿਆਦਾ ਯੂਜ
ਹਾਂਜੀ-ਹਾਂਜੀ, ਮੈਨੂੰ ਸਗੋਂ ਅੱਛੀ ਸਲਾਹ ਮਿਲੀ ਤੁਹਾਡੇ ਕੋਲੋਂ ਮੈਂ ਹੁਣ ਥੋੜਾ ਜ਼ਿਆਦਾ ਕੂਲਰ ਚਲਾਓਗੇ, ਏਸੀ ਘੱਟ ਚਲਾਓਗੇ।
ਹੂੰ, ਸਹੀ ਗੱਲ ਆ ਚਲੋ ਠੀਕ ਹੈ ਜੀ ਫੇਰ ਮਿਲਦੇ ਆ ਕਦੇ ਗੱਲ ਕਰਾਂਗੇ ਬੈਠ
ਹਾਂਜੀ-ਹਾਂਜੀ ਕੋਈ ਨੀ ਓਕੇ ਓਕੇ ਸਤਿ ਸ਼੍ਰੀ ਅਕਾਲ,